ਹੈਲੋ?
ਹਾਂਜੀ, ਸਾਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ।
ਕੀ ਹਾਲ ਚਾਲ ਐ?
ਠੀਕ ਏ ਜੀ ਤੁਸੀ ਸੁਣਾਓ?
ਅਸੀ ਵੀ ਠੀਕ।
ਹੋਰ ਕੀ ਕਰ ਕੁਛ ਨੀ ਬਸ, ਲੇਟੇ ਹੋਏ ਸੀ ਰੋਟੀ -ਰਾਟੀ ਖਾਧੀ ਹੁਨ।
ਅੱਛਾ ਜੀ, ਕੀ ਬਨਾ ਲਿੱਤਾ ਅੱਜ?
ਅੱਜ ਅਸੀ ਕੜੀ -ਚਾਵਲ ਬਨਾਏ।
ਅੱਛਾ ਜੀ, ਅੱਜ ਮੈ ਹੋਰ ਵੀ ਮੇਰੇ ਥੋੜ੍ਹੇ ਨੋਨ ਸੀ, ਮੈਂ ਓਨਾਂ ਨਾਲ ਗੱਲ ਕਰਦੀ ਵੀ ਸੀ ਅੱਜ ਮੋਸਟਲੀ ਨਾ ਸਭ ਨੇ ਕੜੀ ਚੋਲ ਈ ਬਨਾਏ ਨੇ ਅੱਜ ਕੋਈ ਭੰਡਾਰਾ -ਭੰਡੂਰਾ ਤੇ ਨੀ ਹੈਗਾ?
ਪਤਾ ਨੀ ਹੋ ਸਕਦੈ ਅਜ ਭੰਡਾਰਾ ਈ ਹੋਏ।
ਫਿਰ ਲੱਗਦਾ, ਮੈਨੂੰ ਲੱਗਦਾ ਕਿ ਸਾਰੇ ਭੰਡਾਰੇ ਦੇ ਈ ਕੜੀ-ਚੌਲ ਖਾ ਰੇ ਨੇ।
ਨਈ ਅਸੀ ਤੇ ਆਪਨੇ ਘਰ ਬਨਾਏ ਨਾ।
ਅੱਛਾ-ਅੱਛਾ, ਨੀ ਮੈਂ ਕਿਆ ਸ਼ਾਇਦ ਕੋਈ ਅੱਜ ਭੰਡਾਰਾ ਵਗੈਰਾ ਨਾ ਹੋਏ ਤੇ ਸਾਰੇ ਅੱਜ ਕੜੀ ਚੋਲ ਈ ਖਾਂਦੇ ਪਏ ਨੇ
ਅਜੱ ਕੜੀ -ਚਾਵਲ ਡੇ ਹੈਗਾ ਨਾ।
ਅੱਛਾ ਜੀ- ਅੱਛਾ ਜੀ ਹੋਰ ਸੁਣਾਓ?
ਬਨਾ ਰਏ ਨੇ ਸਾਰੇ।
ਅੱਛਾ -ਅੱਛਾ ਸਾਨੂੰ ਨੀ ਪਤਾ ਸੀ ਬਈ, ਸਾਨੂੰ ਪਤਾ ਹੁੰਦਾ ਅਸੀ ਵੀ ਕੜੀ -ਚਾਵਲ ਬਨਾ ਲੈਂਦੇ।
ਤੁਸੀ ਕੀ ਬਨਾਇਆ?
ਅਸੀ ਅੱਜ ਕੁਛ ਨੀ ਬਸ ਬੱਚੇ ਮਗਰ ਕੈਂਦੇ ਸੀ ਬਈ ਓ ਚਾਮਪਾ ਬਨਾ ਦੋ ਤੇ ਫਿਰ ਬਸ ਚਾਮਪਾ ਬਣਾਈਆਂ ਨੇ ਤੇ ਹੁਣ ਖੁਸ਼ ਹੋ ਕੇ ਖਾ ਲਿੱਤੀਆਂ ਨੇ
ਚਾਮਪਾ ਕੇੜੀਆਂ?
ਚਾਮਪਾ ਜੇੜੀਆਂ ਘਰ ਮਸਾਲੇ ਵਾਲੀ ਹੁੰਦੀਆਂ ਗ੍ਰੇਵੀ ਵਾ
ਨੀ ਇੱਕ ਤੇ ਇੱਕ ਤੇ ਵੈੱਜ ਹੁੰਦੀ ਏ ਇੱਕ ਨੋਨ ਵੈਜ ਹੁੰਦੀ ਏ ਨਾ ਇੱਕ ਬੱਕਰੇ ਦੀ ਚਾਮਪ ਹੁੰਦੀ ਏ।
ਨਈ - ਨਈ ਤੁਸੀ ਬੜੇ ਫੰਨੀ ਓ ਯਾਰ ਨਈ ਅਸੀ ਸਿੰਪਲ ਚਾਮਪ ਬੱਚਿਆਂ ਨੇ ਖਾਦੇ ਅਸੀ ਆਪਨੇ ਹੂੰ ਅਸੀ ਆਪਨੇ ਘਰ ਨੋਨ ਵੈਜ ਨੀ ਬਨਾਂਦੇ ਵੈਸੇ ਨਾ
ਅੱਛਾ -ਅੱਛਾ ਸੋਇਆਬੀਨ ਆਲੀ ਚਾਮਪ ਬਨਾਈ ਏ।
ਹਾਂਜੀ।
ਅੱਛਾ -ਅੱਛਾ। ਤੁਸੀ ਬਨਾਈ ਆਪ, ਤੁਸੀ ਬਨਾਈ ਆਪ?
ਹਾਂ ਹੰਜੀ
ਅੱਛਾ, ਹੋਰ ਖਾ ਲੀ ਰੋਟੀ ਸਾਰਿਆਂ ਨੇ?
ਤਾਡੇ ਨੈਟ
ਰੋਟੀ ਖਾ ਲੀ ਮੈਂ ਕੇਆ ਸਾਰਿਆਂ ਨੇ ਫਿਰ?
ਹਾਂਜੀ ਖਾ ਲਿੱਤੀ। ਰੋਟੀ ਪਾਨੀ ਖਾ ਲੀਤੀ ਬਸ ਹੁਨ ਥੋੜੀ ਦੇਰ ਲੇਟਾਂਗੇ ਫੇਰ ਉੱਠ ਕੇ ਅਪਨੀ ਡਿਊਟੀ ਸ਼ੁਰੂ ਹੋ ਜੇਏਗੀ ਰਾਤ ਦਾ ਰੋਟੀ ਪਾਨੀ
ਬੜਾ ਟਾਈਮ ਪਿਆ ਰਾਤ ਵਾਸਤੇ ਤੇ
ਨਹੀਂ ਫੇਰ ਵੀ ਚਲੋ, ਫੇਰ ਟਾਈਮ ਨਾਲ ਫ੍ਰਰੀ ਹੋ ਜੇ ਨਾ ਬੰਦਾ ਫੇਰ ਉਸ ਤੋਂ ਬਾਅਦ ਤੁਹਾਨ ਪਤ ਤੇ ਗਰਮੀ ਵੀ ਹੈਗੀ ਏ ਰਾਤ ਵੇਲੇ ਤੇ ਰਸੋਈ ਚ ਨਹੀਂ ਵੜਿਆ ਜਾਂਦਾ
ਤੇ ਐਸੇ ਕਿ ਤੁਸੀਂ ਪੰਜ ਛੇ ਵਜੇ ਬਨਾ ਲੋਗੇ ਕੀ ਰੋਟੀ
ਨਹੀਂ ਫੇਰ ਵੀ ਚਲੋ ਸਬਜ਼ੀ ਤੇ ਰੈਡੀ ਹੋਏਗੀ ਨਾ ਫੇਰ ਜਦੋਂ ਰੋਟੀ ਖਾਨ ਵਾਲੇ ਡਿਊ ਜਦੋਂ ਘਰ ਆਨਗੇ ਤੇ ਫੇਰ ੳਸ ਲੇ ਰੋਟੀ ਬਨ ਜੇਏਗੀ।
ਸਬਜ਼ੀ ਸਾਗ ਸੂਗ ਬਨਾਓਗੇ ਲੱਗਦਾ ਫੇਰ ਤੇ ਦੋ ਤਿੰਨ ਘੰਟੇ ਲੱਗਨਗੇ ਬਣਾਂਦੇ ਨੂੰ
ਨਹੀਂ -ਨਹੀਂ ਸਾਂਗ ਤੇ ਨੀ ਅੱਜ ਬਸ ਉਹ ਚਾਂਪਾ ਬਨਾਈਆਂ ਹੁਨ ਰਾਤ ਨੂੰ ਤੇ ਖਾ ਲੈਨਗੇ ਖੁਸ਼ ਹੋ ਕੇ
ਤੇ ਫੇਰ ਕੀ ਫੇਰ ਤੇ ਕੋਈ ਲੋੜ ਹੀ ਨਹੀਂ ਫਿਰ ਅਰਾਮ ਨਾਲ ਰੋਟੀਆਂ ਬਨਾਣਾ ਰਾ
ਨਹੀਂ ਚਲੋ ਫੇਰ ਵੀ ਦੇਖਦੇ ਹਾਂ ਨਾਲ ਜੇਕਰ ਕੁਛ ਹੋਰ ਖਾਨਾ ਹੋਇਆ ਤੇ ਫੇਰ ਨਾਲ ਕੁਛ ਹੋਰ ਬਨਾਨਾ ਪਏਗਾ ਨਾ
ਅੱਛਾ ਕੀ ਬਨਾਓਗੇ ਨਾਲ ਫੇਰ
ਹੋਰ ਕੀ ਕਰਨਾ ਫੇਰ ਹੋਰ ਸੁਨਾਓ
ਬਸ ਠੀਕ ਠਾਕ ਸਭ ਠੀਕ ਠਾਕ ਤੁਸੀਂ ਸੁਨਾਓ ਘੁੰਮਨ ਨਈ ਗਏ ਕਿਧਰੇ
ਘੁੰਮਨ ਦੀ ਪਲੈਨਿੰਗ ਬਨਦੀ ਵੀ ਏ ਪਰ ਨਾ ਰਿਜਰਵੇਸ਼ਨ ਵਗੈਰਾ ਨਹੀਂ ਹੋ ਰਹੀ ਮੈਂ ਕਹਿ ਰਹੀ ਸੀ। ਵੀ ਚਲੋ ਹਜ਼ੂਰ ਸਾਹਿਬ ਘੁੰਮ ਕੇ ਆਈਏ ਬਈ ਚਲੋ ਅਸੀਂ ਵੀ ਦਰਸ਼ ਲਗਾ ਰਹੀਏ ਪਰ ਉਹੀ ਗੱਲ ਜਦੋਂ ਮਾਲਕ ਦਾ ਹੁਕਮ ਹੋਨਾ।
ਅੱਛਾ।
ਕੁਛ ਰਿਜ਼ਰਵੇਸ਼ਨ ਵੀ ਨਹੀਂ ਹੋ ਰਹੀ। ਹੋੋ ਨਹੀਂ ਰਹੀ ਇਸ ਟਾਈਮ ਕਿਉਂਕਿ ਉਹ ਨਾ ਬੜਾ ਕਰਾਊਡ ਵਗੈਰਾ ਉੱਥੇ ਵੀ
ਹ। ਹਾਂ ਉਹ ਤੇ ਹੇਗਾ ਈ ਏ ਹ
ਤੇ ਵੈਸੇ ਵੀ ਹੁਨ ਫ ਰਸ਼ ਵਗੈਰਾ ਫਿਰ ਫਾਇਦਾ ਨੀ ਹੈ ਇਹਦੀ ਰਸ਼ ਬੱਚੇ ਨੀ ਟਿਕਦੇ
ਉਹ ਛੁੱਟੀਆਂ ਪਈਆਂ ਸੀ ਨਾ ਰਸ਼ ਤੇ ਹੋਨਾ ਈ।
ਹਾਂ ਅਸੀਂ ਇਹ ਲਾਸਟ ਟਾਇਮ ਅਨੰਦਪੁਰ ਸਾਹਿਬ ਹੋ ਕੇ ਆਏ ਆ ਹਫਤਾ ਹੋਇਆ ਅਜੇ। ਤੇ ਅਪਨਾ ਉੱਥੇ ਗੁਰਦੁਆਰੇ ਚ ਸਰਾਂ ਦੇ ਵਿੱਚ ਕਿੰਨੀ ਵੱਡੀ ਸਰਾਂ ਬਨੀ ਦੀ ਸਾਨੂੰ ਉਥੇ ਕਮਰੇ ਨੀ ਮਿਲੇ ਇਥੋਂ ਫਿਰ ਸਾਨੂੰ ਬੜੀ ਮੁਸ਼ਕਲ ਇੱਕ ਤਰ੍ਹਾਂ ਮਿਲੀ ਉੱਥੇ ਫਿਰ ਅਸੀਂ ਰੂਮ ਲਿਆ ਮਤਲਬ। ਫੇਰ ਉਹਦੇ ਵਿੱਚ ਸਟੇ ਕੀਤਾ ਇੱਕ ਦਿਨ ਅਸੀਂ। ਹੁ।
ਹੈਲੋ।
ਹਾਂਜੀ।
ਹਾਂਜੀ ਹਾਂਜੀ ਹਾਂ ਨੈਟਵਰਕ ਦੀ ਦਿੱਕਤ ਹੋ ਰੀ ਸ਼ਇਦ ਨਾ।
ਹਮ।
ਹੋਰ ਕਦੋਂ ਘੁੰਮ ਕੇ ਆਏ ਅਨੰਦਪੁਰ ਸਾਹਿਬ
ਇਹ ਪਿਛਲੇ ਹਫ਼ਤੇ ਗਏ ਸੀ ਅਸੀਂ ਹੋ ਗਿਆ ਹਿਸਾਬ ਨਾਲ ਹਫ਼ਤਾ ਹੋ ਗਿਆ।
ਓਕੇ ਹਫ਼ਤਾ ਹੋ ਗਿਆ ਸੰਗਤ ਹੋਨੀ ਉੱਥੇ ਫੇਰ ਪੂਰੀ।
ਸੰਗਤ ਦੀ ਤੇ ਤੁਸੀਂ ਪੁੱਛੋ ਨਾ ਸੰਗਤ ਤੇ ਬੋਤ ਰਸ਼ ਉੱਥੇ।
ਛੁੱਟੀਆਂ ਨਾ ਛੁੱਟੀਆਂ ਕਰਕੇ ਰਸ਼
ਛੁਟੀਆਂ ਕਰਕੇ ਜੈਦਾ ਰਸ਼ ਹਨਾ ਓਦਾਂ ਤੇ ਠੀਕ ਰਹਿੰਦਾ, ਇਨਾ ਨੀ ਹੁੰਦਾ। ਛੁੱਟੀਆਂ ਕਰਕੇ ਤੁਹਾਨੂੰ ਪਤਾ ਕਿ ਰਸ਼ ਤੇ ਹੁਣ ਮੌਸਮ ਬਹੁਤ ਗਰਮੀ ਸੀ ਉੱਥੇ।
ਹਮ ਗਰਮੀ ਅਗੇ ਹੋ ਆਦੇਂ ਥੋੜਾ ਪਹਾੜਾ ਪਹੂੜਾ ਵੱਲ
ਨਹੀਂ ਪਹਾੜਾਂ ਚ ਕਿੱਥੇ ਜਾਣਾ ਸੀ, ਫੇਰ ਨਾ ਗਰਮੀ ਬਹੁਤ ਹੁੰਦੀ ਹੈ ਬੰਦਾ ਕਹਿੰਦਾ ਸ਼ਾਮ, ਸ਼ਾਮ ਮੈਂ ਦਰਸ਼ਨ ਕੀਤੇ। ਫੇਰ ਟਾਇਮ ਸਿਰ ਘਰ ਚਲੋ, ਬਸ ਇਨਾ ਹੀ ਬਹੁਤ ਹੁੰਦਾ।
ਹਮ। ਔਹ ਤੇ ਹੈ ਹੀ ਹੈ, ਗਰਮੀ ਚ ਮਨ ਵੀ ਨਹੀਂ ਕਰਦਾ ਕਿੱਥੇ ਨਿਕਲਣ ਦਾ।
ਹਾਂ ਇਹ ਤੇ ਹੈ, ਹੁਣ ਦੇਖੋ ਹੁਣ ਪਲੈਨ ਤੇ ਬਣਦਾ ਪਿਆ ਕਿਤੇ ਜਾਣ ਦਾ। ਦੇਖੋ ਕਿੱਧਰ ਲੈ ਕੇ ਜਾਂਦੇ ਨੇ।
ਕਿਥੇ ਦੀ ਤਿਆਰੀ ਕੀਤੀ ਦੀ ਐ।
ਮੈਂ ਤੇ ਕਹਿ ਰਹੀ ਸੀ ਬਈ ਚਲੋ ਮਨਾਲੀ ਹੋ ਆਣੇ ਆ ਤੇ ਦੇਖੋ ਹੁਣ ਲੈ ਕੇ ਜਾਣਗੇ ਕਦੋ ਜਾਂਦੇ ਨੇ, ਉਨੀ ਦੇਰ ਨੂੰ ਛੁੱਟੀਆਂ ਖਤਮ ਹੋ ਜਾਂਦੀਆਂ ਨੇ। ਫੇਰ ਕਿੱਥੇ ਘਰਾਂ ਚ ਟਾਇਮ ਨਹੀਂ, ਨਹੀਂ ਆਪਣੀ ਗੱਡੀ ਚ ਜਾਵਾਂਗੇ।
ਅੱਛਾ, ਅੱਛਾ।
ਔਹ ਫੇਰ ਫੇਰ ਇਨੀ ਡਰਾਈਵ ਨ ਹੁੰਦੀ ਨਾ ਮੇਰੇ ਹਸਬੈਂਡ ਕੋਲੋਂ ਤੇ ਫੇਰ ਔਹ ਨਾ ਡਰਾਈਵਰ ਲੈ ਜਾਂਗੇ ਨਾਲ।
ਔਹ ਤੇ ਹੈ ਰਸਤਾ ਬੜਾ ਵੱਡਾ ਨਾ ਔਦਰ ਦਾ।
ਹਾਂ ਨਾਲੇ ਫੇਰ ਨਾਲੇ ਕੀ ਕਰਨਾ ਆਪਾਂ ਆਰਾਮ ਨਾਲ ਇੰਜੋਏ ਕਰਾਂਗੇ। ਜਾ ਫੇਰ ਡਰਾਈਵਰ ਚਲਾ ਲਏਗਾ ਫੇਰ।
ਹਾਂ ਉਹ ਤੇ ਹੈਹੀ ਹੈ। ਪ੍ਰਫੈਕਟ ਡਰਾਈਵਰ ਡਰਾਈਵਿੰਗ ਵਾਸਤੇ ਚਾਹੀਦਾ ਬੰਦਾ ਨਾ ਉੱਧਰ ਕੋਈ।
ਹਾਂ-ਹਾਂ ਨਹੀਂ ਵੈਸੇ ਚਲਾ ਲੈਂਦੇ ਨੇ ਪਰ ਤੁਹਾਨੂੰ ਪਤਾ ਉਹ ਗਰਮੀ ਨਹੀਂ ਬਰਦਾਸ਼ ਕਰਦੇ ਨਾ ਔਹ, ਤੇ ਏਦੇ ਕਰਕੇ ਫੇਰ ਮੈਂ ਕਯਾ ਚਲੋ ਡਰਾਈਵਰ ਲੈ ਜਾਂਗੇ ਤੇ ਬੰਦਾ ਆਪ ਅਰਾਮ ਨਾਲ ਬਹਿ ਜਾਂਦਾ, ਨਹੀਂ ਫੇਰ ਵੀ ਏ ਸੀ ਤੇ ਹੈਗਾ ਹੈ।
ਜੇ ਗਰਮੀ ਨੂੰ ਬਰਦਾਸ਼ਤ ਕਰਦੇ, ਤੁਸੀਂ ਕਹਿਣਾ ਮੈਂ ਤਾਂ
ਨਹੀਂ ਵੈਸੇ ਹੀ ਓਹ, ਮਤਲਬ ਵੈਸੇ ਵੀ ਗਰਮੀ ਇੱਕਦਮ ਬਹਿਣਾ ਔਰ ਬਹਿ ਕੇ ਇੰਨਾ ਲੰਬੇ ਟਾਈਮ ਚਲਾਣੀ ਗੱਡੀ ਫਿਰ ਦਿੱਕਤ ਹੋ ਜਾਂਦੀ ਹੈ, ਮੈਂ ਕਿਹਾ ਚੱਲ ਰਹਿਣ ਦਿਉ ਕੋਈ ਨਹੀਂ ਅਸੀਂ ਨਾਲ ਲੈ ਜਾਂਦੇ ਹਾਂ ਕਿਸੇ ਨੂੰ
ਹਾਂ-ਹਾਂ ਬਿਲਕੁਲ ਘੁੰਮੋ ਫਿਰੋ ਵਧੀਆ ਹੈਗਾ।
ਹੋਰ ਤੁਸੀਂ ਕਿੱਥੇ ਚੱਲ ਹੋ ਘੁੰਮਣ ਛੁੱਟੀਆਂ ਚ?
ਅਸੀਂ ਸਾਡੇ ਤਾਂ ਇੱਥੇ ਹੀ ਲੋਕਲ ਹੀ ਕਿੱਤੇੇ ਘੁੰਮ ਫਿਰ ਆਵਾਂਗੇ।
ਅੱਛਾ ਜੀ।
ਰਿਸ਼ੀਕੇਸ਼ ਵਗੈਰਾ ਨੇੜੇ ਪੈਂਦਾ ਸਾਡੇ ਇਥੋ।
ਅੱਛਾ ਰਿਸ਼ੀਕੇਸ਼, ਮੈਂ ਵੀ ਦੇਖੀ ਵੀਡੀਓ ਵਗੈਰਾ ਦੇਖਿਆ, ਪਰ ਮੈਂ ਗਈ ਨੀ ਕਦੀ ਅੱਜ ਤੱਕ ਦੇਖੋ ਦੇਖਦੇ ਹੋ ਇਹਨਾਂ ਨੂੰ ਕਵਾਂਗੀ ਦਿਖਾ ਕੇ ਲਓ ਰਿਸ਼ੀਕੇਸ਼ ਸਾਨੂੰ।
ਤੇ ਹੁਣ ਇੱਧਰ ਹੀ ਮਾਰ ਲੈਣਾ ਨਾ ਚੱਕਰ।
ਦੇਖਦੇ ਹਾਂ ਫੋਰ ਇਹਨਾਂ ਨੂੰ ਕਹਿ ਕੇ ਦੇਖਣਗੇ ਆਪਣਾ ਜਿੱਦਾਂ ਇਹਨਾਂ ਨੂੰ ਵੀ ਆਪਣਾ ਡਿਊਟੀ ਤੋਂ ਛੁੱਟੀ ਵਗੈਰਾ ਦਾ ਸਿਸਟਮ ਹੋਏਗਾ, ਫੇਰ ਉੱਦਾਂ ਹੀ ਜਾਇਆ ਜਾਣਾ ਨਾ
ਹਾਂ ਵਧੀਆ ਜਗ੍ਹਾ ਹੈਗੀ ਘੁੰਮਣ ਦੀ ਉਥੇ।
ਅਪਣਾ ਅਸੀਂ ਤੇ ਉੱਧਰ ਆਪਣਾ ਸਾਨੂੰ ਦੂਰ ਪੈਂਦਾ ਕੁਝ ਬੜਾ ਹਮ
ਵੈਸੇ ਵਧੀਆ ਜਗ੍ਹਾ ਰਿਸ਼ੀਕੇਸ਼ ਵੱਲ ਨਾ
ਜਿ ਅਸੀਂ ਆਪਣਾ ਸਾਨੂੰ ਉਥ ਤੋਂ ਪੈਂਦਾ ਨਾ ਆਪਣਾ ਲੁਧਿਆਣੇ ਤੋਂ ਤੇ' ਸਾਨੂੰ ਦੂਰ ਪੈ ਜਾਂਦਾ ਕਾਫੀ ਫੇਰ ਵੀ
ਠੀਕ-ਠੀਕ ਹਾਂ ਸਾਨੂੰ ਤਾਂ ਨੇੜੇ ਪੈਂਦਾ ਇਥੋਂ ਦੀ ਰਿਸ਼ੀਕੇਸ਼ ਵੀ ਮਸ
ਦੂਰ ਜਾਣਾ ਪਏਗਾ
ਸਾਡੇ ਇੱਥੇ ਨੇੜੇ ਪੈਂਦੇ ਨਾ ਰਿਸ਼ੀਕੇਸ਼ ਵੀ ਮਨਸੂਰੀ ਵੀ
ਅੱਛਾ ਹੈ ਕੁਛ ਰਿਸ਼ੀ ਇਸ ਵਿੱਚ ਕੁਛ ਵੇਖਣ ਵਾਲਾ ਹੈਗਾ
ਬੜਾ ਕੁਛ ਹੈਗਾ ਘੁੰਮਣ ਨੂੰ ਉੱਥੇ ਟੂਰਿਸਟ ਏਰੀਆ ਸਾਰਾ
ਟੂਰਿਸਟ ਵਗੈਰਾ ਉਥੇ ਜਿਆਦਾ ਹੁੰਦੇ ਨੇ ਆਈ ਥਿੰਕ ਉਧਰੋਂ ਉਹ ਹਜ਼ੂਰ ਸਾਹਿਬ ਸੋਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਂਦੀ ਹੈ ਉੱਧਰੋਂ ਦੀ ਨਾ
ਹਾਂ ਰਿਸ਼ਕੇਸ਼ ਉਹ ਗੁਰਦੁਆਰਾ ਹੈਗਾ ਰਿਸ਼ੀਕੇਸ਼ ਉੱਥੇ ਉੱਥੋਂ ਦੀ ਫੇਰ ਅਗੇ ਜਾਂਦੇ ਨੇ ਤਾਂ
ਅੱਛਾ-ਅੱਛਾ ਅਸੀਂ ਸੁਣਿਆਸੀਂ ਮੈਨੂੰ ਦੱਸਿਆ ਸੀਂ ਕਿਸੇ ਵੀ ਸਾਡੇ ਨਾ ਨੋਨ ਗਏ ਸੀ ਕੋਈ ਤੇ' ਉਹ ਦੱਸਦੇ ਸੀ ਵੀ ਓਧਰ ਗੁਰਦੁਆਰਾ ਰਿਸ਼ਕੇਸ਼ ਉੱਥੇ ਬਈ ਜਿਹੜੇ ਹੇਮਕੁੰਟ ਸਾਹਿਬ ਜਾਂਦੇ ਨੇ ਨਾ ਪਹਿਲੇ ਉੱਥੇ ਰੁਕਦੇ ਨੇ ਰਾਤ ਫੇਰ ਅੱਗੇ ਆਪਣੀ ਯਾਤਰਾ ਸ਼ੁਰੂ ਕਰਦੇ ਨੇ
ਹਾਂ-ਹਾਂ ਉੱਥੇ ਗੁਰਦੁਆਰਾ ਸਾਹਿਬ ਉੱਥੇ ਰੁਕਦੇ ਨੇ
ਅੱਛਾ-ਅੱਛਾ ਠੀਕ ਹੈ।
ਮ' ਕਾਫ਼ੀ ਲੰਬਾ ਸਫ਼ਰ ਜ' ਉੱ ਵੀ ਹੇਮਕੁੰਟ ਸਾਹਿਬ ਦਾ ਜੀ
ਜਾਵਾਂਗੇ ਕਦੇ ਮਾਲਕ ਨੇ ਬੁਲਾਇਆ ਤੇ ਇੱਛਾ ਤਾਂ ਹੈਗੀ
ਮੈਂ ਮੈਂ ਗਿਆ ਆ ਹੋ ਕੇ ਆਯਾ ਮੈਂ
ਅੱਛਾ ਤੁਸੀਂ ਹੋ ਆਏ ਹੋ ਚਲੋ ਅੱਛੀ ਗੱਲ ਹੈ ਦਰਸ਼ਨ ਕਰ ਆਇਓ
ਹਾਂ ਮੇਰਾ ਵਿਆਹ ਹੋਇਆ ਸੀ ਨਾ ਵਿਆਹ ਤੋਂ ਬਾਅਦ ਹੀ ਗਿਆ ਸੀ ਮੈਂ
ਅੱਛਾ-ਅੱਛਾ ਚਲੋ ਅੱਛੀ ਗੱਲ ਹੈ ਅੱਛਾ ਦੋਨੇ ਸੀ ਹਸਬੈਂਡ ਵਾਈਫ ਜਾ ਆਪ
ਉਹੇ ਵਾਈਫ ਨੂੰ ਲੈ ਕੇ ਆ ਉਹ ਉਲਟੀ ਮਾਰਦੀ ਆ ਬੜੇ
ਅੱਛਾ ਜੀ ਵੀ ਕਈ, ਕਈ ਇਹਦੇ ਵਿੱਚ ਐਸਾ ਸੈਸਰ ਹੁੰਦਾ ਏ। ਓਹ ਵੋਮਟਿੰਗ ਆਉਂਦੀ ਹੈ ਕਈਆਂ ਨੂੰ ਕੋਈ
ਆਹ ਦਿਲ ਸਫ਼ਰ ਨਹੀਂ ਹੁੰਦਾ ਨਾ।
ਚਲੋ ਹੋਰ ਵੀ ਕਿਸੇ- ਕਿਸੇ ਨੂੰ ਦਿੱਕਤ ਹੁੰਦੀ ਹੈ, ਵੈਸੇ ਬਾਕੀ ਫੇਰ ਜਦੋਂ ਮਾਲਕ ਨੇ ਬੁਲਾਣਾ ਤੇ ਉਲਟੀ -ਵੁਲਟੀ ਸਭ ਬੰਦ ਹੋ ਜਾਣੀ ਹੈ।
ਹਾਂ ਓਹ ਤੇ ਹੈ ਹੀ ਹੈ।
ਫੇਰ ਆਪਣਾ ਜਦੋਂ ਹੁਕਮ ਹੋਣਾ ਮਾਲਕ ਦਾ ਉਦੋਂ ਪਤਾ ਵੀ ਨਹੀਂ ਲੱਗਣਾ।
ਤੁਸੀਂ ਮਨਾਲੀ ਜਾਓਗੇ ਤੁਹਾਨੂੰ'ਤੇ ਨਹੀਂ ਆ ਰਹੀ ਉਲਟੀ ਓਥੇ
ਨਹੀਂ ਮੈਨੂੰ ਮੈਂ ਕਰ ਲੈਂਦੀ ਆ ਸਫ਼ਰ ਮੈਂ ਤੇ ਬਹੁਤ ਸ਼ੌਕੀਨ ਹਾਂ ਸਫ਼ਰ ਵਗੈਰਾ ਕਰਨ ਦੀ ਤੇ।
ਅੱਛਾ, ਅੱਛਾ ਓਹ ਮੇਰੀ ਵਾਈਫ ਤਾਂ ਕਰਦੀ ਨਹੀਂ ਟ੍ਰੇਨ ਦਾ ਸਫ਼ਰ ਵੀ ਨਹੀਂ ਕਰਦੀ ਓਹ ਤੇ।
ਅੱਛਾ, ਅੱਛਾ ਚਲੋ ਇੱਕ ਮਿੰਟ ਮੈਨੂੰ ਨਾ ਕਾਲ ਆ ਰਹੀ ਹੈ, ਵਿੱਚ ਮੈਂ ਤੁਹਾਨੂੰ ਬਾਅਦ ਵਿੱਚ ਕਰਦੀਆਂ।
ਠੀਕ ਹੈ ਜੀ ਓਕੇ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।